ਸਸਰੀ ਕਾਲ
ਸਸਰੀਆ ਕਾਲ ਜੀ।
ਹੋਰ ਕੀ ਹਾਲ ਏ?
ਠੀਕ ਹੈ ਜੀ
ਅੱਛਾ ਔਹ ਮੈਂ ਪੁੱਛਣਾ ਸੀ ਭਾਈ ਜੀ ਜਿਵੇਂ ਮਤਲਬ ਮੇਰੀ ਨਾ ਫਰੈਂਡਸ ਹੈਗੇ ਆ ਹਿੰਦੂ ਫੈਮਿਲੀ ਤੋਂ ਨੇ ਠੀਕ ਹੈ ਤੇ ਉਹਨਾਂ ਨੂੰ ਨਾ ਮਤਲਬ ਗੁਰਦੁਆਰੇ ਦਾ ਕੜਾਹ ਪ੍ਰਸ਼ਾਦ ਬੜਾ ਪਸੰਦ ਹੈਗਾ ਉਹ ਕਹਿੰਦੇ ਨੇ ਅਸੀਂ ਘਰ ਸੂਜੀ ਦਾ ਬਣਾੰਦੇ ਹਾਂ ਤੇ ਥੋੜਾ ਦੱਸੋ ਕੜਾਹ ਪ੍ਰਸ਼ਾਦ ਦੀ ਰੈਸਿਪੀ। ਗੁਰਦੁਆਰੇ ਦੀ ਕਿਵੇਂ ਬਣਾੰਦੇ ਔ ਤੁਸੀਂ
ਚੀਜ਼ਾ ਤੇ ਬਣੇਗਾ ਨੀ।
ਸੂਜੀ ਦਾ ਨੀ ਹਾਂ ਗੁਰਦੁਆਰੇ ਜਿਵੇਂ ਬਣਾੰਦੇ ਹੋ ਨਾ ਤੁਸੀਂ ਮਤਲਬ ਉਹੀ ਰੈਸਪੀ ਦੱਸੋ ਮੈਨੂੰ
ਉਹਦੇ ਚ ਪਹਿਲਾਂ ਘਿਓ ਲੈ ਲਓ ਪਾਈਆਂ
ਅੱਛਾ ਪਾਈਆ ਘਿਓ ਲੈ ਲੋ ਦੇਸੀ ਘਿਓ ਠੀਕ ਐ, ਠੀਕ ਹੈ ਠੀਕ ਪਾਈਆ ਆਟਾ ਠੀਕ ਏ।
ਉਹਨੂੰ ਬਰਾਊਨ ਕਰ ਲਓ।
ਅੱਛਾ ਮਤਲਬ ਭੁੰਨੋ ਚੰਗੀ ਤਰ੍ਹਾਂ ਉਹਨੂੰ। ਬਰਾਊਨ ਕਰਨਾ ਅੱਛਾ-ਅੱਛਾ ਠੀਕ ਏ। ਅੱਛਾ ਚੀਨੀ ਪਾਦੀਏ ਠੀਕ ਐ।
ਚੀਨੀ ਪਾ ਕੇ ਚੰਗੀ ਦਾ ਭੁੰਨ ਕੇੇ ਫੇਰ ਤਿੰਨ ਗੁਣਾ ਪਾਣੀ ਪਾਣਾ ਤਿੰਨ ਪਾਓ।
ਤਿੰਨ ਗੁਣਾ ਪਾਣੀ ਪਾਣੈ।
ਹਾਂ, ਮਤਲਬ ਪਾਈਆ ਹੈਗਾ ਤੇ ਤਿੰਨ ਪਾ ਗੁਣਾ ਪਾਣੀ ਪਾਣੈ।
ਅੱਛਾ ਅਗਰ ਪਾਈਏ ਤੇ ਤਿੰਨ ਪਾ ਮਤਲਬ ਨਾਪ ਕੇ ਪਾਣੀ ਪਾਣੈ ਹੈ। ਅੱਛਾ-ਅੱਛਾ ਠੀਕ ਹੈ ਫੇਰ
ਹਾਂ ਬਸ ਫਿਰ ਜੋ ਤਿਆਰ ਹੋ ਜੇ ਗੀ।
ਅੱਛਾ।
ਤੇ ਠੰਡੀ ਕਰਕੇ ਉਤਾਰ ਲੋ ਬਸ।
ਅੱਛਾ ਬਸ ਫੇਰ ਤਿਆਰ ਹੋ ਜਾਂਦੀ ਦੇਗ ਹੈਂ।
ਹਾਂਜੀ- ਹਾਂਜੀ
ਠੀਕ ਹੈ ਠੀਕ ਹੈ ਮੇਰੇ ਨਾ ਬਹੁਤ ਸਹੇਲੀਆਂ ਪੁੱਛਦੀਆਂ ਰਹਿੰਦੀਆਂ ਨੇ ਕਿ ਮੈਨੂੰ ਸਾਨੂੰ ਦੱਸੋ। ਅਸੀਂ ਘਰ ਸੂਜੀ ਦਾ ਬਣਾਦੇ ਆ। ਤੇ ਉਹ ਚੀਜ਼ ਗੁਰਦੁਆਰੇ ਦਾ ਬੜਾ ਸਵਾਦ ਲੱਗਦ ਲਗਦੈ ਅ ਨਾ।
ਜੈ ਦੱਸ।
ਅੱਛਾ ਇਹ ਹੀ ਠੀਕ ਹੈ ਠੀਕ ਹੈ ਮਤਲਬ ਪਾਣੀ ਨਾਪ ਕੇ ਹੀ ਪਾਣੈ ਸਾਰਾ ਹੈਂ। ਅੱਛਾ- ਅੱਛਾ ਤੇ ਅੱਜ ਸੰਗਰਾਂਦ ਸੀ ਫੇਰ ਕਿਵੇਂ ਦਾ ਰਿਹਾ ਅੱਜ ਦਾ ਦਿਨ ਤੁਹਾਡਾ।
ਅੱਜ ਦਾ ਦਿਨ ਠੀਕ ਰਿਹਾ ਵਧੀਆ।
ਅੱਛਾ ਕੀ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਸੀ ਮਾਲਪੂੜੇ ਖੀਰ ਬਣਦੀ ਹੈ ਨਾ।
ਐਤਕੀ ਮਾਲ ਪੂੜੇ ਨੀ ਬਣੇ ਪੂੜੀ ਛੋਲੇ ਆਲੂ ਤੇ ਬਨੇ ਆਪਣਾ ਖੀਰ ਸੀ।
ਠੀਕ ਪੂੜੀ, ਛੋਲੇ ਆਲੂ, ਖੀਰ ਠੀਕ ਏ ਠੀਕ ਏ। ਤੇ ਸੰਗਰਾਂਦ ਤੇ ਵੀ ਤੁਹਾਨੂੰ ਸੇਵਾਦਾਰੀ ਅਲੱਗ ਮਿਲਦੀ ਹੋਏਗੀ ਮਤਲਬ ਜਿਵੇਂ
ਹਾਂ ਮਿਲ ਜਾਂਦੀ ਏ।
ਅੱਛਾ ਮਤਲਬ, ਮਤਲਬ ਤਨਖਾਹ ਤੋਂ ਅਲੱਗ ਮਿਲ ਜਾਂਦੀ ਏ।
ਹਾਂ- ਹਾਂ ਕੋਈ ਪੰਜਾਹ ਦਿੰਦਾ ਕੋਈ ਸੋ ਸੌ ਦਿੰਦਾ ਕੋਈ ਵੀਹ ਦਿੰਦਾ ਕੋਈ ਤੀਹ ਦ ਆਪਣਾ ਅਲੱਗ ਅਲੱਗ ਹਿਸਾਬ।
ਅੱਛਾ ਆਪਣਾ ਜਿੰਨੀ ਸ਼ਰਧਾ ਹੋਏ ਓਨੀ ਦੇ ਜਾਂਦੇ ਸੰਗਤ। ਹਨਾ ਠੀਕ ਠੀਕ ਹੈ ਤੇ ਉਹ ਕੀ ਲੰਗਰ ਸਾਰੀ ਸੰਗਤ ਬਣਾਦੀ ਐ ਹਲਵਾਈ ਬਣਾਉਂਦੇ ਨੇ?
ਹਲਵਾਈ ਬਣਾ ਰਿਹਾ ਅਜ-ਕੱਲ੍ਹ।
ਅੱਛਾ ਹਲਵਾਈ ਬਣਾਉਂਦਾ ਠੀਕ ਹੈ ਠੀਕ ਹੈ ਚਲੋ। ਅੱਛਾ-ਅੱਛਾ ਠੀਕ ਭਾਈ ਜੀ ਫੇਰ ਸਾਤ ਸ਼੍ਰੀ ਅਕਾਲ।
ਸਾਤ ਸ਼੍ਰੀ ਅਕਾਲ।